ਹੈਲੋ
ਹੈਲੋ ਮੈਂ ਕਿਹਾ ਨਮਸਤੇ ਮੈਡਮ। ਤੁਹਾਡੀ ਆਵਾਜ਼ਾਂ ਬਹੁਤ ਆ ਰਹੀਆਂ ਪਿੱਛੂਆਂ ਦੀ।
ਹਾਂਜੀ ਉਹ ਮੈਂ ਗਲੀ ਚ ਆਂ ਨਾ ਖੜੀ ਤੇ ਸਾਡੇ ਇੱਧਰ ਬੀਬੀਆਂ ਬੈਠੀਆਂ ਹੋਈਆਂ। ਗਲੀ ਚ
ਅੱਛਾ-ਅੱਛਾ ਹੋਰ ਠੀਕ ਹੋ ਰੋਟੀ ਖਾਲੀ?
ਨਈਂ ਬਸ ਖਾਣੀ ਆ ਹੁਣੇ ਤਾਂ ਮੈਂ ਕੰਮ ਤੋਂ ਆਈ ਸੀਗੀ ਤੇ ਫਰੀ ਬੈਠੀ ਸੀ ਇਸ ਟਾਈਮ ਮੈਂ, ਉਹ ਜਿਹੜੇ ਫੋਰਮ ਨਹੀਂ ਭਰਾਂਦੇ ਹੈਗੇ।
ਹਾਂਜੀ ਹਾਂਜੀ।
ਬਸ ਉਹੀ ਜਿੱਦਾਂ ਕਲੈਕਟ ਜੇ ਕਰਨੇਂ ਸੀਗੇ। ਮਹੱਲੇ ਚੋਂ ਉਹੀ ਕਰਵਾਂਦੀ ਪਈ ਸੀ ਮੈਂ।
ਓਕੇ ਓਕੇ ਤੁਸੀਂ
ਉਹ ਕੁੜੀ ਮਤਲਬ ਕਰਦੀ ਆ ਜਿਹੜੀ ਉੱਥੇ ਲੱਗੀ ਆਂਗਨਵਾੜੀ, ਮੈਂ ਉਹਦੇ ਨਾਲ ਕਰਾਂਦੀ ਪਈ ਸੀ, ਉਹ ਕੱਲੀ ਸੀ ਨਾਂ।
ਓਕੇ ਓਕੇ, ਠੀਕ ਆ ਠੀਕ।
ਹਾਂਜੀ ਹਾਂਜੀ।
ਅੱਜ ਕਿੱਦਾਂ ਸੀ ਕੰਮ ਉੱਥੇ।
ਬਸ ਠੀਕ ਸੀ ਨ੍ਹੀਂ ਅੱਜ ਵਧੀਆ ਸੀ ਸਗੋਂ। ਆਂਗਨਵਾੜੀ ਪੂਰਾ ਭਰਿਆ ਪਿਆ ਸੀਗਾ, ਹਾਂਜੀ। ਦੋ ਫਲੋਰ ਆ ਨਾਂ ਉੱਥੇ ਦੇ ਆਂਗਨਵਾੜੀ ਦੇ।
ਓਕੇ-ਓਕੇ
ਥੱਲੇ ਵਾਲੇ ਫਲੋਰ ਤਾਂ ਭਰਿਆ ਪਿਆ ਸੀ। ਉੱਪਰ ਵਾਲਾ ਠੀਕ-ਠਾਕ ਹੀ ਸੀਗਾ।
ਓਕੇ-ਓਕੇ।
ਹਂ ਹਂ।
ਠੀਕ ਐ ਠੀਕ ਐ।
ਹੋਰ ਸੁਣਾਓ।
ਬਸ ਵਧੀਆ, ਮੇਰਾ ਵੀ ਅੱਜ ਸਾਰਾ ਦਿਨ ਬਿਜੀ਼ ਗਿਆ।
ਨੀਂ ਅੱਜ
ਅੱਜ ਮੈਂ ਬਿਜੀ ਸੀਗੀ ਦ ਗਈ ਹੋਈ ਸੀਗੀ, ਮੈਂ ਨਾ ਹੇਅਰ ਕਲਰ ਕਰਵਾਇਆ ਸੀ ਨਾ ਆਪਨੇ ਤਾਂ ਮੈਂ ਉਹਨਾਂ ਨੂੰ ਜਿਹੜੀ ਫੋਟੋ ਦਿਖਾਈ ਹਾਂਜੀ, ਉਹਨਾਂ ਨੂੰ ਜਿਹੜੀ ਫੋਟੋ ਦਿਖਾਈ ਉਹ ਨੇ ਇਜੈਕਟ ਕੀਤਾ ਹੀ ਨੀ ਉਹ ਤੇ ਕਹਿੰਦੇ ਕੋਈ ਗੱਲ ਨੀ ਤੁਹਾਨੂੰ ਨਹੀਂ ਪਸੰਦ ਆਇਆ ਘਰਦਿਆਂ ਨੂੰ ਦਿਖਾਓ ਇੱਕ ਵਾਰੀ। ਮੈਂ ਫਿਰ ਚੇਂਜ ਕਰ ਦੂੰਗਾ। ਪਤਾ ਕਿ ਇਹ ਨਾ ਜ਼ਿਆਦਾ ਮੈਂ ਇੰਨਾ ਹਾਈਲਾਈਟ ਕਰਾਉਣਾ ਨੀ ਹੈਗਾ ਸੀ ਜਿੰਨਾ ਇਹਨਾਂ ਨੇ ਕਰਤ ਮਤਲਬ ਗੋਲਡਨ ਜੀ ਸ਼ੇਡ ਦੇ ਰਹੇ ਬਾਲ, ਹਾਈਲਾਈਟ ਕੀਤੇ ਇਹਨਾਂ ਨੇ। ਮੈਂ ਤਾਂ ਗਲੋਬਲ ਕਿਹਾ ਸੀਗਾ, ਗਲੋਬਲ ਮੈਨੂੰ ਬਿਰਗੰਡੀ ਚਾਹੀਦਾ ਸੀ ਮੈਨੂੰ ਪਤਾ ਨਾ ਲੱਗੇ ਕਰਇਆ ਜਿਹੜਾ ਤੁਹਾਨੂੰ ਪਤਾ ਹੀ ਆ ਤੁਹਾਨੂੰ ਦਿਖਾਇਆ ਸੀ ਮੈਂ ਸ਼ਾਇਦ।
ਹਾਂਜੀ-ਹਾਂਜੀ, ਮੈਨੂ ਪਤਾ ਕਿਹੜਾ
ਉਹ ਚੀਜ਼ ਹੋਈ ਨੀ। ਨੀ ਹੁਣ ਕਰਵਾਇਆ ਜਿਹੜਾ ਉਹ ਇੱਕ ਵਾਰ ਦਿਖਾ ਕੇ ਦੇਖਣਾ ਤੇ ਕੀ ਪਤਾ ਤੁਹਾਨੂੰ ਨੀ ਪਸੰਦ ਬਾਕੀਆਂ ਨੂੰ ਦੇਖਣ ਨੂੰ ਵਧੀਆ ਲਗੇ ਨਹੀਂ ਦਿਖਾਇਆ ਤਾਂ ਹੈ ਮੰਮਾ ਤਦ ਮੰਮਾ ਕਹਿੰਦੀ ਆ ਕੀ ਕਰਾ ਲਿਆ ਵਾਲਾ ਨੂੰ ਪਾਪਾ ਦਾ ਪਾਪਾ ਨੇ ਕੁੱਝ ਕਿਹਾ ਨੀ ਓਦਾਂ ਪਾਪਾ ਕਹਿੰਦੇ ਭੂਰੇ ਕਰਾਲੇ ਵਾਲ ਮੈਂ ਕਿਹਾ ਪਾਪਾ ਨਹੀਂ ਚੇਂਜ ਕਰਾਣੇ ਆ ਉਹਦੀ ਹੀ ਕਰਾਏ ਆ ਮਾ ਮਾ ਮੰਮਾ ਨੂੰ ਤਾਂ ਖਰੇ ਨੀ ਲੱਗੇ ਮੰਮੀ ਕਹਿੰਦੀ ਇਹਨੂੰ ਸਹੀ ਕਰਾਕੇ ਆ।
ਹ
ਤੇ, ਉਹਨੇ ਵੈਸੇ ਮੈਨੂੰ ਕਿਹਾ ਸੀਗਾ, ਕਹਿੰਦਾ, ਤੁਸੀਂ ਕੋਈ ਨੀ ਚੇਂਜ ਕਰਾਉਣੇ ਕਰਾ ਲਿਓ, ਮੈਂ ਸਰ ਨਾਲ ਗੱਲ ਕਰਕੇ ਕਰ ਦੂੰਗਾ। ਬਾਕੀ, ਜੇ ਨਹੀਂ ਕੀਤੇ ਫਿਰ ਮੈਂ ਉਦੋਂ ਤਾਂ ਕਰਾਉਣਾ ਹੀ ਸੀਗਾ ਹੋਰ ਕਿਤੋਂ ਕਲਰ ਫਿਰ ਮੈਂ, ਉਥੋ ਕਰਾ ਲੂੰਗੀ ਹੋਰ ਕੇ।
ਹੂੰ ਦੇਖ ਲੇਗੇ, ਇੱਕ ਵਾਰ ਚੈੱਕ ਕਰਕੇ ਸਹੀ ਹੋਇਆ ਕਿ ਨਹੀਂ।
ਤੁਹਾਨੂੰ ਦਿਖਾ ਲੂੰਗੀ, ਇੱਕ ਵਾਰੀ।
ਠੀਕ ਹੈ-ਠੀਕ ਹੈ।
ਮੇਰੀ ਭੈਣ ਕਹਦੀ, ਚੂੜੀ-ਚੂੜੀ ਲੱਗਦੀ ਪਈ ਮੈਂ ਕਿਹਾ ਬਕਵਾਸ ਨਾ ਕਰ।
ਹੂੰ।
ਹ ਨਹੀਂ, ਓਦਾਂ ਤਾਂ ਸਹੀ ਲੱਗਦਾ ਪਿਆ ਜਿੱਦਾਂ ਹਾਂਜੀ-ਹਾਂਜੀ। ਫੋਰਨ ਕੰਟਰੀ ਚ ਜਿੱਦਾਂ ਕਰਾਉਂਦੇ, ਆ ਨਾ ਬਾਹਰਲੀ ਕੁੜੀਆਂ ਕਰਾਉਦੀਆਂ ਉੱਦਾਂ ਲੱਗਦਾ ਪਿਆ। ਚਲੋ, ਮੈਂ ਉਸ ਹੀ ਵੇਲੇ ਗਿਨਦੀ ਪਈ ਸੀ ਕਿ ਪਤਾ ਸਹੀ ਲੱਗੇ ਹਾਂਜੀ-ਹਾਂਜੀ, ਉਹਦਾਂ ਤਾਂ ਸਹੀ ਲੱਗਦਾ ਪਿਆ, ਪਰ ਇਹ ਇਹਨਾਂ ਨੇ ਆ ਕਿ ਸਾਡੇ ਘਰ ਦੇ ਕਦੀ ਕੱਲ ਕਰਰਾਏ ਨੀ ਹੈਗੇ ਇਹਨਾਂ ਨੇ ਨਹੀ, ਤਾਂ ਇਹਨਾਂ ਨੂੰ ਇਹੀ ਅਜੀਬ ਲੱਗਣੀ ਆ ਕੋਈ ਨੀ ਉਹਰੇ ਕਰਕੇ ਘੁੰਮ ਲਿਆ ਫਿਰ ਕਹਿ ਤ ਕੋਈ ਨੀ ਮੈਂ ਕਰਾਦੀ ਜੇ ਇੱਕ-ਦੋ ਦਿਨ ਨਿਕਲ ਗਏ ਤਾਂ ਹੋਰ-ਹੋਰ ਏਦਾਂ ਥਮ ਜਾਂਦੀ ਉਹਦੀ ਹਾਂਜੀ-ਹਾਂਜੀ, ਉਹਦਾਂ ਤਾਂ ਮੈਡਮ ਨੇ ਕਿਹਾ ਸੀ ਕਹਿੰਦੀ ਇੱਕ-ਦੋ ਵਾਸ਼ ਕਰੂਗੇ ਨਾ ਤੁਸੀਂ ਤੁਹਾਡੇ ਥੋੜੇ ਸਹੀ ਹੋ ਜਾਣਾ ਕਲਰ ਅਜੇ ਨਵਾਂ-ਨਵਾਂ ਤਾਂ
ਹੂੰ-ਹੂੰ।
ਫਿਰ ਮੈਂ ਕਿਹਾ ਚਲੋ ਦੇਖ ਲੈਂਨੀ ਕੋਈ ਨੀ। ਤੇ ਇੱਕ ਵਾਰ ਔਰਜਨਲ ਦੇਖਦੇ ਹਾਂ ਤਾ ਲਾਏ ਨਹੀਂ ਨਾ। ਹਾਂਜੀ-ਹਾਂਜੀ। ਹੋਰ
ਹੋਰ ਵਧੀਆ, ਕਿੰਨੇ ਵਜੇ ਫ੍ਰੀ ਹੋਏ ਕਰਆ ਕੇ?
ਮੈਮ ਮੋਰਨਿੰਗ ਦਸ ਵਜੇ ਗਈ ਸੀਗੀ। ਮਤਲਬ, ਭਾਜੀ ਨੂੰ ਫੋਨ, ਭਾਜੀ ਕਹਿੰਦੇ ਸੀ ਨੌ ਪੰਤਾਲੀ ਤੇ ਆ ਜੀਓ, ਮੈਂ ਪਹੁੰਚ ਗਈ ਸੀ ਪੰਜਾਹ ਤੱਕ। ਪਹੁੰਚ ਗੀ, ਨੋ ਪੰਜਾ ਤੱਕ ਤੇ ਉਹਨਾਂ ਨੇ ਬਿਠਾਇਆ ਸਰ ਉਹਨਾਂ ਦੇ ਦ ਸਾਢੇ ਕੁ ਦਸ ਵਜੇ ਆਏ।
ਹ
ਤੇ ਕਹਿੰਦੇ, ਮੈਂ-ਮੈਂ ਕਿਹਾ ਵੋਸ਼ ਤਾਂ ਮੈਂ ਕਰਕੇ ਆਈ ਹਾਂ, ਤੁਸੀਂ ਕਿਹਾਿਆ ਸੀਗਾ ਉਹ ਕਹਿੰਦੇ ਸੀ ਵੋਸ਼ ਕਰੀ ਆਈਓ ਰਾਤੀ ਸਰ ਕਹਿੰਦੇ ਸੀਗੇ। ਤੇ ਵੋਸ਼ ਤਾਂ, ਮੈਂ ਕਰੀ ਕਰ ਗਈ ਸੀਗੀ। ਫ੍ਰਰੀ ਤਾਂ ਮੈਂ ਹੋਈ ਸਾਢੇ ਤਿੰਨ ਚਾਰ ਵਜੇ ਫ੍ਰਰੀ ਹੋਈ।
ਹ ਹਾਂ, ਇੰਨਾ ਕੁ ਟਾਈਮ ਲੱਗ ਹੀ ਜਾਂਦਾ ਹੁੰਦਾ ਆ। ਮੈਂ ਵੀ ਕਰਵਾਏ ਸੀਗੇ ਉਦੋਂ ਵੀ ਇੰਨਾ ਕੀ ਟੈਮ ਲੱਗਿਆ ਸੀ।
ਓਕੇ ਓਕੇ, ਬੇਨਾ ਇੱਕ ਹੋਰ ਮੋਡਲ ਸੀ ਉਹ ਵੀ ਫੇਿਰ। ਉਹ ਵੀ ਉਹਦਾ ਵੀ ਹੋ ਗਿਆ ਸੀ ਮੇਰੇ ਨਾਲ ਹੀ ਹੋਇਆ ਸੀ ਉਹਦਾ ਵੀ ਚਾਰ ਕੁ ਵਜੇ ਫ੍ਰਰੀ ਹੋਈ ਸੀ।
ਏਦ ਕਰਦੇ ਆ ਇੱਕ ਵਾਰ ਵਿਚ ਨਾ ਦੇਖਦੇ ਆਵੀ। ਕਿੰਨੇ ਮੋਡਲ ਆਉਣੇ ਆ ਇਕੱਠਿਆਂ ਦਾ ਹੀ ਸ਼ੁਰੂ ਕਰਦੇ ਆ।
ਹਾਂਜੀ, ਹਾਂਜੀ, ਹੋਰ ਠੀਕ ਹੈਘਰ ਸਾਰੇ।
ਸਭ ਵਧੀਆ ਤੁਸੀਂ ਸੁਣ ਹੈਲੋ
ਹੈਲੋ,
ਹਾਂਜੀ, ਹਾਂਜੀ,
ਮਕਾ ਹੋਰ, ਸਾਰੇ ਕਠਿਕ ਘਰ
ਹਾਂਜੀ, ਹਾਂਜੀ, ਸਭ ਵਧੀਆ। ਤੁਸੀਂ ਦੱਸੋ ਘੁੰਮ ਕੇ ਕਿੱਥੇ ਆਏ ਛੁਟੀਆਂ 'ਚ
ਘੁੰਮ ਕੇ ਬਸ ਇੱਥੇ ਹੀ ਘੁੰਮ ਅੱੇ ਹਾਂਜੀ ਲੋਕਲ ਹੀ ਗਏ ਸੀਗੇ ਗੁਰਦੁਆਰੇ ਹੈਗਾ ਨਾ ਨਾਨਕਸਰ ਗੁਰਦੁਆਰਾ ਹੈਗਾ।
ਅੱਛਾ ਜ ਮੇਰੇ
ਉੱਥੇ ਹਾਂਜੀ ਹਾਂਜੀ ਉੱਥੇ ਗਏ ਅਸੀ। ਉਹ ਵੀ ਮੇਰੀਆਂ ਛ ਛੁੱਟੀਆਂ ਸਾਰੀਆਂ ਖ਼ਤਮ ਹੋ ਗਈਆਂ ਚਾਰ ਛੁੱਟੀਆਂ ਸੀਗੀਆਂ। ਉਦੋਂ ਤਾਂ ਗਏ ਨੀ ਕਿਤੇ
ਹ
ਫੇਰ ਲਾਸਟ ਮੰਡੇ ਚਾਚੀ ਕਹਿੰਦੇ ਕਿ ਆਪਾਂ ਜਾਣਾ ਆ ਤੇ ਅਜਾਲ ਜਾਣਾ ਚੱਲ ਪਿਆ ਮੈਂ ਇੱਧਰ ਆਉਣਾ ਸੀ ਕੰਮ ਤੇ ਫਿਰ ਮੈਂ ਕਿਹਾ ਚਲੋ। ਕਿਤੇ ਗਏ ਨੀ ਹੈਗੇ ਜਾਏ ਜਾਂਦੇ ਆ।
ਓਕੇ ਓਕੇ
ਛੁੱਟੀਆਂ ਤਾਂ ਚਲੋ ਹੁੰਦੀਆਂ ਰਹਿੰਦੀਆ ਬੰਦਿਆਂ ਨੂੰ ਮੌਕਾ ਤਾਂ ਘੁੰਮਣ ਦਾ ਕਦੀ ਕਦੀ ਮਿਲਦਾ।
ਹਮ,
ਹਾਂ ਬ ਅ ਫੇਿਰ ਉਹ ਉੱਧਰ ਚੱਲ ਗਏ ਸੀਗੇ। ਉੱਧਰ ਨਾਈਟ ਸਟੇ ਕੀਤੀ ਲੈ ਕੇ ਆਏ।
ਓਕੇ, ਓਕੇ।
ਫਿਰ ਮੋਰਨਿੰਗ ਆ ਗਈ ਸੀ ਪੰਜ ਕੁ ਵਜੇ ਫ ਮੈਂ ਸਿੱਧਾ ਕੰਮ 'ਤੇ ਆ ਗਈ ਸੀ।
ਠੀਕ ਹੈ ਠ।
ਹਾਂਜੀ,
ਤਾਨੂੰ ਮੈਂ ਕੱਲ ਪਰਸੋਂ ਬਾਜ਼ਾਰ ਦੇਖਿਆ ਕੋਈ ਬੱਚੇ ਦੀ ਸ਼ੋਪਿੰਗ ਕਰਦੇ ਪਏ ਸੀ ਤੁਸੀਂ। ਨਹੀਂੇ
ਕੱਲ, ਪਰਸੋਂ।
ਹਾਂਜੀ, ਬੇਬੀ ਹੋਆ ਕਿਸੇ ਦੇ
ਹਾਂਜੀ ਹਾਂਜੀ ਉਹ ਮੇਰੇ ਸਿਸਟਰ ਦੇ ਹੋਇਆ ਸੀ ਨਾ ਮੇਰੇ ਤੋਂ ਜਿਹੜੇ ਬੜੇ ਸਿਸਟਰ ਨੇ ਉਹਨਾਂ ਦੇ ਬੇਬੀ ਬੋਏ ਹੋਏ ਆ। ਅੱਛਾ ਅੱਛਾ ਹਾਂਜੀ ਹਾਂਜੀ ਕੋਗਰੈਚੂਲੇਸ਼ਨ ਥੈਂਕ ਯੂ ਥੈਂਕ ਯੂ। ਜਾਣਾਂ ਸੀ ਉੱਧਰ ਵੀ। ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਉਹ ਵੀ।
ਅੱਛਾ
ਹ ਹਾਂਜੀ ਹਾਂਜੀ ਹੋਰ ਹੋਰ ਵਧੀਆ ਹੋਗਿਆ ਬਹੁਤ ਹੁਣ ਜਾਣਾ ਬਸ ਥੋੜੇ ਕੁ ਹਜੇ ਅੱਜ ਸੱਤ ਅੱਠ ਦਿਨ ਦਾ ਹੋਇਆ ਆ ਉਹ। ਮੰਮਾ ਕਹਿੰਦੇ ਜਾਵਾਂਗੇ ਕੋਈ ਨੀ, ਬਾਰਾਂ, ਤੇਰਾਂ ਤਰੀਕ ਨੂੰ ਜਾਵਾਂਗੇ।
ਠੀਕ ਹੈ- ਠੀਕ ਹੈ।
ਹਾਂਜੀ- ਹਾਂਜੀ। ਸਾਨੂੰ ਖ਼ੁਦ ਪਾਰਟੀ ਦੇ। ਪਾਰਟੀ ਲੈਲੋ ਤੁਸੀਂ। ਕੋਈ ਗੱਲ ਨੀ ਦੱਸੋ ਕਿੱਥੇ ਜਾਣਾ।
ਚਲੋ ਠੀਕ ਹੈ। ਦੱਸਾਂਗੇ ਤੁਹਾਨੂੰ ਕਿੱਥੇ ਜਾਣਾ। ਆ ਹੋ।
ਰੋਜ਼ ਪਾਰਟੀ ਹਾਂਜੀ, ਆਪਣੇ ਇੱਕ ਦੋਧਰੀੇ ਬਹੁਤ ਮਸ਼ਹੂਰ ਆ ਉੱਥੇ ਆ ਜਾ। ਠੀਕ ਆ, ਠੀਕ ਉੱਥੇ ਆਜਾਗੇ ਕੋਈ ਨੀ। ਹਾਂਜੀ- ਹਾਂਜੀ ਮਿਲਦੇ ਫੇਰ, ਕੱਲ ਗਿਆਰਾਂ ਵੱਜੇ ਹਨਾ। ਹਾਂਜੀ- ਹਾਂਜੀ ਕੋਈ ਗੱਲ ਨੀ, ਜ਼ਰੂਰ।
ਠੀਕ ਹੈ ਜੀ। ਅੱਛਾ ਘਰੋਂ ਬਣਾਈ ਲੈ ਕੇ ਆਉਗੇ।
ਨਹੀਂ- ਨਹੀਂ ਤੁਸੀਂ ਆਪ ਹੀ, ਕਹਿ ਰਹੇ ਚੌਧਰੀ ਤੋਂ। ਚੌਧਰੀ ਤੋਂ ਜੋ ਲੈਣਾ ਹੋਊਗਾ ਲੈ ਲਿਓ। ਤੁਸੀ ਕਹਿੰਦੇ ਨਾ ਜੋ ਖਾਣਾ- ਪੀਣਾ ਘਰ ਨੈਂਾ ਘਰੋਂ ਬਣਾ ਕੇ ਲਿਆਣਾ। ਘਰੋ ਤੇ ਚਲੋਂ ਲੰਚ ਲੈ ਕੇ ਹੀ ਆਣਾ ਵਾ। ਜੇ ਉਹ ਖਾਣਾ ਉਹ ਖਾਣਾ ਉਹ ਦੱਸ ਦੋ।
ਨਹੀਂ- ਨਹੀਂ ਅਸੀਂ ਚੌਧਰੀ ਜ ਕੁਛ ਖਾਵਾਂਗੇ ਲੇਕੇ।
ਭਾਅ ਜੀ ਹੋਰ ਦੱਸੋ? ਤੁਹਾਡੇ ਕੋਈ ਜਗਟ ਰਿਹਾ ਪਿੱਛੇ। ਨਹੀਂ ਜਗਟ ਦੇ ਤੇ ਨਹੀਂ ਪਏ ਉਹ ਉਧਰ। ਪਤਾ ਨਾ ਪਿੰਡਾਂ ਦੀਆਂ ਬੁੜੀਆਂ ਗੱਲਾਂ ਏਦਾਂ ਕਰਦੀਆਂ ਪਈਆਂ ਵੀ, ਲੜਾਈਆਂ ਹੀ ਲੱਗਦੀਆਂ। ਓਕੇ-ਓਕੇ ਉਹਨਾ ਨੂੰ ਤਾਂ, ਖੁਸ਼ੀ ਚੜੀ ਦੀ ਹੋਣੀ ਹੈ।
ਖੁਸ਼ ਤੇ ਕਾਦੀ ਹੀ ਹੋਣੀ ਆ। ਇਹਨਾਂ ਦਾ ਰੋਜ਼ ਦਾ ਹੀ ਕੰਮ ਆ। ਮੇਲਾ ਲਾ ਕੇ ਬਹਿਣਦੀਆਂ ਵਿਹਲੀਆਂ ਨਾ।
ਓਕੇ-ਓਕੇ, ਰੋਟੀ- ਰੂਟੀ, ਬਣਾ ਕੇ ਵਿਹਲੀ ਹੋ ਗਿਆ ਹੋਈਆਂ। ਹੋਰ ਕੀ ਕੰਮ ਕੀ ਹੈ, ਇਥੇ ਰੋਟੀ ਬਣਾ ਕੇ ਰੱਖੀਆਂ ਦੀਆਂ। ਹਾਂ ਕ ਸਡੇ ਕੋ ਹਾਂਜੀ-ਹਾਂਜੀ, ਚਲੋ ਕੱਰਦੇ ਰਿਹਾ ਕਰੋ, ਕਾਲ ਫੇਰ ਮੈਂ ਕਰਾਂਗੀ।
ਹਾਂਜੀ।
ਕਰਦੇ ਰਿਹਾ ਕਰੋ ਕਾਲ, ਫੇਰ ਮੈਂ ਕਰਦੀ ਤੁਹਾਨੂੰ ਰੁੱਕ ਕੇ। ਓਕੇ- ਓਕੇ ਹੁਣ ਤੁਸੀਂ ਕੱਠਣ ਲੱਗੇ ਆ। ਹਾਂਜੀ- ਹਾਂਜੀ ਉਹ ਥੋੜੀ ਕੋਲ, ਆ ਰਹੀ ਸੀ ਨਾ ਮਾਸੀ ਦੀ। ਹਾਂਜੀ- ਹਾਂਜੀ। ਠੀਕ ਹੈ, ਇਹ ਮੈਂ ਤੁਹਾਨੂੰ ਪੁੱਛਣਾ ਸੀ। ਤੁਸੀਂ ਕੱਲ ਜਾ ਰਹੇ ਹੋ। ਕਿਤ ਕੱਲ ਨੀ ਜਾ ਰਹੀ ਕਿਤੇ, ਕੱਲ ਤਾਂ ਆਵਾਂਗੀ ਮੈਂ।
ਓਕੇ- ਓਕੇ ਠੀਕ ਹੈ, ਤੇ ਤੁਸੀਂ ਹਲੇ ਚੇਂਜ ਤਾ ਨੀ ਕਰਾਉਣ ਲੱਗੇ ਨਾ ਬਾਲਾਂ ਦਾ।
ਨਹੀਂ ਉਹ ਕਹਿੰਦੇ, ਕਿ ਦੋ ਦਿਨ ਦੀ ਸਾਨੂੰ ਔਫ ਆ। ਤੇ ਜਦੋਂ ਮੈਂ ਫ਼੍ਰੀ ਹੋਊਂਗਾ ਦੱਸ ਦੂਗਾ। ਮੈਂ ਕਿਹਾ ਚਲੋ ਕੋਈ ਨੀ। ਦੋ ਦਿਨ ਆਕੇ ਫੇਰ ਕਰਾਂਗੇ। ਹਾਂਜੀ- ਹਾਂਜੀ ਦੋ ਦਿਨ ਤਾਂ ਔਫ, ਹੈ ਨਾ ਉਹਨਾਂ ਦਾ ਸਲੋਨ। ਤਾਂ ਫੇਰ ਮੈਂ ਦੇਖੂੰਗੀ ਫੇਰ।
ਹਜੇ ਤਾਂ ਕਿਉਂਕਿ ਮੈਂ ਵੀ ਰੈਗੂਲਰ ਛੁੱਟੀ ਨਹੀਂ ਕਰ ਸਕਦੀ। ਜੇ ਕੱਲ ਵੀ ਕਹਿੰਦੇ ਤਾਂ, ਮੈਂ ਕਹਿਣਾ ਨਹੀਂ ਸੀ। ਮੈਂ ਤਾਂ ਕੱਲ ਨੀ ਆ ਉਹਨਾ।
ਦੋ ਦਿਨ ਦੀ ਇਕੱਠੀ ਛੁੱਟੀ ਨੀ ਕਰ ਸਕਦੇ ਨਾ।
ਹਾਂ-ਹਾਂ।
ਤੁਹਾਨੂੰ ਪਤਾ ਵੀ ਉੱਧਰ ਵੀ ਟਾਈਮ ਲੱਗ ਜਾਂਦਾ।
ਉਹ ਤਾਂ ਹੈ ਹੀ। ਚਲੋ ਠੀਕ ਹੈ ਤੁਸੀਂ ਕਰਲਓ ਫਿਰ।
ਠੀਕ ਹੈ- ਠੀਕ ਹੈ ਓਕੇ ਜੀ।
ਓਕੇ।